ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ। ਹਾਂਜੀ ਕੀ ਕਰਦੇ ਸੀ। ਹਾਂਜੀ ਵਧੀਆ ਸਭ ਠੀਕ ਠਾਕ ਅੱਛਾ।
ਮੈਂ ਵੀ
ਅੱਛਾ ਸੈਰ ਕਰਨਾ ਅਸੀਂ ਵੀ ਬਸ ਸੈ ਹਾਂ। ਅੱਛਾ ਅੱਛਾ ਅੱਛਾ ਮੈਂ ਵੀ ਉਥੇ ਸੈਰ ਕਰਨ ਆਈ ਸੀ। ਤੇ ਉਰੇ ਵਧੀਆ ਲੱਗਿਆ ਮੌਸਮ ਬਹੁਤ ਸੋਹਣਾ ਅੱਜ ਬਾਹਰ ਹੁਣ ਸ਼ਾਮ ਦਾ ਟਾਈਮ ਹੋ ਰਿਹਾ ਨਾ ਤਾਂ ਠੰਡਕ ਫੀਲ ਹੁੰਦੀ ਹੈ ਹਵਾ 'ਚ ਹਾਂ।
ਠੰਡਕ ਜੀ ਵੀ ਘੱਟ ਆ ਇੱਥੇ ਵੀ ਪਰ ਹੂੰ।
ਨਹੀਂ ਵਧੀਆ ਮਤਲਬ ਐਵੇਂ ਪੂਰਾ ਦਿਨ ਤਾਂ ਇਸ ਬੈਠਿਆ ਜਾਂ ਹੁੰਦਾ ਹੁਣ ਫ਼ਿਰ ਐਵੇਂ ਸੈਰ ਤੇ ਆਉਣੇ ਆ। ਫਿਰ ਥੋੜ੍ਹਾ ਜ ਨਾ ਬੋਡੀ ਹੈ ਜੋ ਸਰੀਰ ਥੋੜ੍ਹਾ ਜਿਹਾ ਐ ਹੁੰਦਾ ਵੀ ਹਾਂ। ਥੋੜਾ ਜਿਹਾ ਕੁਛ ਕਰਿਆ ਅੱਜ ਕੰਮ ਪ੍ਰੋਡਕਟਿਵ ਕਰਿਆ ਹਨਾ ਨਹੀਂ ਪੂਰਾ ਦਿਨ ਉਹ ਫਿਰ ਆਪਾਂ ਪੜ੍ਹੀ ਵੀ ਜਾਈਏ ਨਾ। ਪੂਰਾ ਦਿਨ ਉਹ ਐਂ ਲੱਗਦਾ ਵੀ ਕੁੱਛ ਕੀਤਾ ਹੀ ਨਹੀਂ ਜਦ ਤੱਕ ਆਪਾਂ ਸਰੀਰ ਨੂੰ ਨਾ ਗਰਮੀ ਆਵੇ ਹਨਾ।
ਹੋਰ ਕੀ
ਹਾਂ
ਬਾਕੀ ਕੋਈ ਨਾ ਹੋਰ ਪਾਣੀ ਪੂਣੀ ਵਾਧੂ ਪੀਂਦੇ ਹੋ ਕਿ ਨਹੀਂੀ ਪੀਂਦੇ ਗਰਮੀਆਂ ਚ
ਪਾਣੀ ਮੈਂ ਤਾਂ ਪੀਣੀ ਆਾਂ ਬਹੁਤ ਤੇ ਉਹ ਵੀ ਇੱਕ ਬਣਾ ਹੈਇ ਮੈਂ ਮਤਲਬ ਨਾ ਇੱਕ ਡਰਿੰਕ ਜਿਹੀ ਬਣਾਈ ਸੀ ਇੱਕ ਬੋਤਲ ਹੈ ਮੇਰੇ ਕੋਲ ਜਿਹੜੀ ਤੇ ਉਹ ਬੋਤਲ ਦੇ ਵਿੱਚ ਪਾਣੀ ਪਾ ਕੇ ਵਿੱਚ ਉਹਦੇ ਨਿੰਬੂ ਨਿਚੋੜ ਕੇ ਆਂ ਵੀ ਉਹਦੇ ਚ ਮਤਲਬ ਐਵੇਂ ਸਿੱਟ ਦਿੰਦੇ ਹਾਂ ਉਹ ਫਿਰ ਨਿੰਬੂ ਪਤਾ ਕੀ ਹੈ ਜਦੋਂ ਆਪਾਂ ਨਿਚੋੜ ਕਿਵੇਂ ਫੇਕ ਦਿੰਦੇ ਆਾਂ ਨਿੰਬੂ ਉਹਦਾ ਅੱਧ ਤਾਂ ਰਸ ਉਹਦੇ ਵਿੱਚ ਹੀ ਰਹਿ ਜਾਂਦਾ ਫੇਿਰ ਉਹ ਨਿੰਬੂ ਸਾਾਬ ਤਾਂ ਹੀ ਸੱਟ ਦਿੰਦੇ ਆ ਕੱਟ ਕੇ ਪ੍ਰੋਪਰ ਨਿਚੋੜ ਕੇ ਉਹਦੇ ਬਹੁਤ ਫਾਇਦੇ ਹੁੰਦੇ ਨੇ ਤਾਂ ਫਿਰ ਉਹ ਬਹੁਤ ਵਧੀਆ ਚੀਜ਼ ਹੈ ਹਾਂਜੀ ਨਿੰਬੂ ਦੇ ਵੈਸੇ ਕੋਈ ਨੁਕਸਾਨ ਵੀ ਨਹੀਂ ਹੈਗੇ
ਨਹੀਂ ਨਿੰਬੂ ਦਾ ਬਹੁਤ ਫਾਇਦਾ ਕਰੂ ਕੁੜੀਆਂ ਨੂੰ ਤਾਂ ਵੈਸੇ ਹੀ ਬਹੁਤ ਲੋੜ ਆ ਨਿੰਬੂ ਦੀ
ਅੱਛਾ ਓਕੇ ਨਾ ਵਧੀਆ ਮੈਂ ਵੈਸੇ ਇਹ ਚੀਜ਼ ਖੁਦ ਵੀ ਨਾ ਦੇਖ ਖੀ ਆ ਵੀ ਜਦੋਂ ਨਿੰਬੂ ਦਾ ਰਸ ਪੀਂਦੇ ਹਾਂ ਪਾਣੀ ਪੀਂਦੇ ਹਾਂ ਉਹ ਚ ਨਾ ਮਿੱਠਾ ਨਾ ਪਾਵੇ ਮਤਲਬ ਜਿਹੜਾ ਅਪਾ ਮਿੱਠਾ ਪਾ ਲੈਂਦੇ ਆਾਂ ਉਹ ਖੰਡ ਪਾ ਲੈਂਦੇ ਹਾਂ ਨਾ ਉਹ ਨੀ ਪਾਉਣੀ ਚਾਹੀਦੀ ਜਾਂ ਤਾਂ ਗੁੜ। ਪਾ ਲਏ ਜੇ ਆਪਾਂ ਨੂੰ ਜ਼ਿਆਦਾ ਜਾਂ ਫਿਰ ਸ਼ਹਿਦ ਪਾ ਸਕਦੇ ਹਾਂ ਸ਼ਹਿਦ ਨੂੰ ਵੀ। ਪ੍ਰੋਪਰ ਗਰਮ ਕਰਕੇ ਕਿਉਂਕਿ ਉਹ ਸ਼ਹਿਦ ਫਿਰ ਨੀਚੇ ਹੀ ਰਹਿ ਜਾਂਦਾ ਉਹਦਾ ਕੋਈ ਸਵਾਦ ਤਾਂ ਆਉਂਦਾ ਨਹੀਂ।
ਨਹੀਂ ਘੋਲ ਲੋ ਭਾਵੇਂ ਉਹਨੂੰ ਚੰਗੀ ਤਰ੍ਹਾਂ।
ਘੋਲ ਲਵੇ ਹਨਾ ਹੂੰ ਜਾਂ ਉਹਨੂੰ ਫੇਰ ਬੋਤਲ ਨੂੰ। ਹਾਂ ਪਾਣੀ ਨੂੰ ਐਨ ਪ੍ਰੋਪਰ ਚੰਗੀ ਤਰ੍ਹਾਂ ਜਾਂ ਮਿਕਸ ਕਰ ਲਏ। ਵੈਸੇ ਉਹ ਸ਼ਾਇਦ ਐਵੇਂ ਫਰਿੱਜ 'ਚ ਪਿਆ ਹੁੰਦਾ ਨਾ ਉਹ ਫਿਰ ਐਵੇਂ ਪਾ ਲੈਣੈ ਉਹ ਕੰਮ ਅਸਰ ਨਹੀਂ ਕਰਦਾ। ਉਹਨੂੰ ਪਹਿਲਾਂ ਜਾਂ ਤਾਂ ਗਰਮ ਕਰਲੋ ਸ਼ਹਿਦ ਨੂੰ ਕੌਲੀ 'ਚ ਪਾ ਕੇ ਉਵੇਂ। ਉਹ ਜ਼ਿਆਦਾ ਵਧੀਆ ਰਹਿੰਦਾ ਹੈ।
ਮੈਂ ਵੀ ਨਾ ਚਲੋ ਤੁਸੀਂ ਤਾਂ ਵਧੀਆ ਠੀਕ ਪੀਂਦੇ ਹੋ ਪਾਣੀ ਮੈਂ ਤਾਂ ਬਹੁਤ ਘੱਟ ਪੀਂਨੀ ਹਾਂ। ਉਹਦੇ ਕਰਕੇ ਮੈਨੂੰ ਕਿੰਨਾ ਕਿੰਨਾ ਕੁਛ ਹੋ ਗਿਆ ਹੁਣ ਮੇਰੇ ਡਾਰਕ ਸਰਕਲ ਹੋਏ ਹੋ ਆ ਘੇਰੇ ਕਾਲੇ ਘੇਰੇ ਖਾਂਣਦੇ ਮਿਆ ਬਹੁਤ ਜ਼ਿਆਦਾ ਹੋਏ ਪਿਆ ਗਰਮੀਆਂ ਚ ਜਦੋਂ ਬਾਹਾਲੇ ਦਿਖਦੇ ਹੋ ਕਿ ਟੈਣ ਮੈਨੂੰ ਬਹੁਤ ਛੇਤੀ ਟੈਣ ਚੜ ਜਾਂਦੀ ਹੈ ਤੇ ਉਹਦੇ ਕਰਕੇ ਤਾਂ ਵੀ ਬਾਹਵਾਂ ਹੋਰ ਰੰਗ ਆ ਮੱਥੇ ਦਾ ਹੋਰ ਰੰਗ
ਜੇ ਤੁੋਨੂੰ ਸੂਟ ਕਰਦਾ ਤੁਸੀਂ ਮੁਲਤਾਨੀ ਮਿੱਟੀ ਲਾ ਲਿਆ ਕਰੋ ਜੇ ਸੂਟ ਕਰਦੀ ਹੈ
ਮੇਰੀ ਨਾ ਡਰਾਾਈਸ ਕਿਨਾ ਰੁੱਖੀ ਸਕਿੰਨਾ ਮੇਰੀ ਰੁੱਖੀ ਹੋਣ ਦੇ ਨਾਲ ਫੇਿਰ ਉਹ ਮੁਤਾਾਨੀ ਮਿੱਟੀ ਤਾਂ ਫੇਿਰ ਉਹ ਓਇਲੀ ਵਾਸਤੇ ਹੁੰਦੀ ਹੈ ਜਿਹਦੀ ਚਿਕਨੀ ਜਿ ਸਕਿੰਨ ਹੋਵੇ ਉਹਦੇ ਵਾਸਤੇ ਹੁੰਦੀ ਆ
ਮੈਨੂੰ ਵੀ ਵੈਸੇ ਸੂਟ ਨਹੀਂ ਕਰਦੀ ਮੈਂ ਵੀ ਦੋ ਤਿੰਨ ਵਾਰ ਲਾਈ ਆ ਤੇ ਉਹ ੁ ਖਾਪਨ ਛੱਡ ਦਿੰਦੀ ਸਕਿੰਨ ਬਹੁਤ ਰੁੱਖੀ ਹੋ ਮੇਰੀ ਵੀ ਸਕਿੰਨ ਬਹੁਤ ਡਰਾਏ ਹੈ
ਹਾਂ ਤੇ ਫੇਰ ਮੈਂ ਮਤਲਬ ਤੁਸੀਂ ਪਾਣੀ ਤਾਂ ਪੀ ਕੇ ਥੋੜਾ ਚਲੋ ਤੁਥਹਾਡਾ ਹੋਜਊ ਮੇਰਾ ਮੇਰਾ ਬਹੁਤ ਜ਼ਿਆਦਾ ਕੰਮ ਮੈਂ ਕੀਤਾ ਹੋਇਆ ਉਹਦੇ। ਕਿਉਂਕਿ ਪਹਿਲਾਂ ਛੋਟੇ ਹੁੰਦਿਆਂ ਤੇ ਧਿਆਨ ਦਿੱਤਾ ਨੀ ਜਾਂਦਾ ਸੀ ਤੇ ਇਹੀ ਕਹਿੰਦੇ ਸੀ ਵੀ ਕੁਛ ਨੀ ਕੁਛ ਨੀ ਹੁੰਦਾ ਹੁਣ ਵੱਡੇ ਹੋਏ ਤਾਂ। ਆਸੇ ਪਾਸੇ ਵੇਖਦੇ ਆ ਵੀ ਕੁੜੀਆਂ ਕਿਵੇਂ ਵਧੀਆ ਢੰਗ ਨਾਲ ਰਹਿੰਦੀਆਂ ਆਪਣੇ। ਫੇਸ ਕੇਅਰ ਫੇਸ ਦਾ ਨਾ ਮੂੰਹ ਦਾ ਜ਼ਿਆਦਾ ਧਿਆਨ ਰੱਖਦੀਆਂ ਕੁੜੀਆਂ। ਪਰ ਇੰਨੀ ਕੇਅਰ ਕੀਤੀ ਨੀ ਤੇ ਉਹਦੇ ਕਰਕੇ ਵਾਲਾ ਇਹ ਕੰਮ ਖਰਾਬ ਕੀਤਾ ਹੋਇਆ ਹੈ। ਹੋਰ ਪਿੰਪਲ ਪਿੰਪਲ ਦੀ ਮੈਨੂੰ ਕੋਈ ਸ਼ਿਕਾਇਤ। ਧਿਆਨ ਦੇ ਆਉਂਦੇ ਕਦੇ ਕੋਈ ਫਾਲਤੂ ਨੀ ਹੁੰਦਾ ਹਾਂ ਬਾਹਰ ਜਾਣਾ ਨਾ ਉਦੋਂ ਤਾਂ ਪਹਿਲਾਂ ਹੋ ਜਾਂਦਾ ਹੈ। ਵੈਸੇ ਨਹੀਂ ਹੁੰਦਾ ਕਦੇ ਪਰ ਇ ਡਾਕ ਸਰ ਪਿੰਪਲ ਤਾਂ ਮੈਂ ਵਾਲੇ ਵਧਾਏ ਹੋਏ ਆਂ ਕੁਛ ਸਕਰੀਨ ਟਾਈਮ ਫੋਨ ਤੇ। ਕਿ ਸਾਰਾ ਦਿਨ ਫੋਨ ਤੇ ਲੱਗੇ ਰਹੋ ਉਹ ਵੀ ਬਹੁਤ ਆ।
ਫੋਨ ਬਿਨਾਂ ਸਰਦਾ ਨੀ ਕਨੈਕਟ ਹੀ ਨਹੀਂ ਹੋ ਪਾਉਂਦਾ ਫੋਨ ਬਿਨਾਂ ਕਿਸੇ ਦੇ ਨਾਲ ਜੇ ਆਪਾਂ ਦੇਖੀਏ।
ਸਰਦਾ ਤਾਂ ਕਿਉਂ ਨੀ ਪਰ ਫੇਰ ਵੀ ਅੱਜ ਕੱਲ ਤਾਂ ਆਦਤ ਹੀ। ਫ਼ੋਨ ਨੂੰ ਤਾਂ ਆਪਾਂ, ਸਮਝ ਹੀ ਨਾ ਜ਼ਰੂਰੀ ਲਿਆ।
ਅੱਛਾ, ਹਾਂ। ਨਹੀਂ, ਫਿਰ ਮੈਨੂੰ ਇਹ ਹੁੰਦਾ ਵੀ, ਮੈਂਥੋਂ ਪੜਿਆ ਨਹੀਂ ਜਾਂਦਾ ਉਹਦੇ ਬਿਨਾਂ ਜਾਂ ਫਿਰ ਕੋਈ ਟਿਊਸ਼ਨ ਕਲਾਸਿਸ ਵਗੈਰਾ ਹੁਣ ਮੈਂ ਕੋਚਿੰਗ ਲਊਂਗੀ। ਤਾਂ, ਉਹਦੀ ਅਲੱਗ ਚੀਜ਼ ਆ ਹਨਾ। ਉੱਥੇ ਫੇਰ ਘੱਟ, ਘੱਟ ਸਕਰੀਨ ਟਾਈਮ ਹੋਊਗਾ, ਉਹ ਚੀਜ਼ ਆ। ਹੁਣ ਬਿਨਾਂ ਨਾ, ਡਿਜੀਟਲ ਚੀਜ਼ਾਂ ਬਿਨਾਂ ਸਰਦਾ ਨੀ ਉਹ ਨਹੀਂ ਦੀ, ਆਪਾਂ ਕਿੰਨਾ ਕੁ ਟਾਈਮ ਉਹਨਾਂ ਨੂੰ ਦੇ ਰਹੇ ਹਾਂ, ਹਨਾ। ਤਾਂ, ਆਪਾਂ ਜੇ ਘੱਟ ਟਾਈਮ 'ਚ ਵੇਖਿਆ ਦੋ ਘੰਟੇ ਦੇ ਵਿੱਚ ਜਾਂ ਫਿਰ ਵੱਧ ਤੋਂ ਵੱਧ ਆਪਾਂ ਕਹੀਏ ਚਾਰ ਜਾਂ ਪੰਜ ਘੰਟੇ, ਓਦਾਂ
ਇਹ ਤਾਂ ਹੈ ਭੈਣ, ਪਰ ਫੇਰ ਵੀ
ਹੂੰ।
ਕੀ ਕਰੀਏ, ਉਹ ਹੱਥ ਨਾ ਵੀ ਇੰਨਾ ਜੀਅ ਕਰੇ ਨਾ ਵੀ ਨਹੀਂ ਫੜਨਾ, ਨਹੀਂ ਫੜਨਾ ਫੇਰ ਵੀ ਹੱਥ ਪਹੁੰਚ ਹੀ ਜਾਂਦਾ ਹੈ।
ਇੱਕ ਜਿੰਨੇ ਵੀ ਨਾਲ ਦੇ ਦੋਸਤ ਵਗੈਰਾ ਹੁੰਦੇ ਨੇ ਹਨਾ, ਜਿਵੇਂ ਮੇਰੇ ਸਾਰੇ ਦੋਸਤ ਬਾਹਰ ਗਏ ਹੋਏ ਨੇ ਥੋੜਾ ਜਾਂ ਉਹ ਵੀ ਫੀਲ ਹੁੰਦਾ, ਕਿਤੇ ਨਾ ਕਿਤੇ ਵੀ ਹਾਂ ਕਿਤੇ, ਬਾਹਰ ਜਾਣਾ ਸਹੀ ਡਿਸੀਜ਼ਨ ਤਾਂ ਨਹੀਂ, ਮਤਲਬ ਸਹੀ ਡਿਸੀਜ਼ਨ ਤਾਂ ਸੀਗਾ, ਵੀ ਮੈਂ ਕੁਛ ਗਲਤ ਤਾਂ ਨੀ ਉਰੇ ਰਹਿ ਕੇ ਕੀਤਾ, ਪੰਜਾਬ ਚ ਮਤਲਬ ਗਲਤ ਡਿਸੀਜ਼ਨ ਤਾਂ ਨਹੀਂ ਲਿਆ ਮੈਨੂੰ ਬਾਹਰ ਜਾ, ਚਲਾ ਜਾਣਾ ਚਾਹੀਦਾ ਸੀ ਜਾਂ ਐਵੇਂ ਕੁਛ ਥੋੜਾ ਜਿਹਾ, ਉਹ ਚੀਜ਼ ਵੀ ਆ ਜਾਂਦੀ ਹੈ, ਥੋੜਾ ਜਿਹਾ ਸੈਲਫ ਡਾਊਟ ਹੁੰਦਾ ਬਹੁਤ।
ਇਹ ਕਾਦਾ ਮਤਲਬ ਕਿਵੇਂ, ਕੀ ਕਹਿਣਾ ਚਾਹੁੰਦੇ ਮੈਨੂੰ?
ਨਹੀਂ, ਮਤਲਬ ਸੈਲਫ ਡਾਊਟ ਹੋ ਜਾਂਦਾ ਨਾ, ਜਦੋਂ ਆਪਾਂ ਇਹੀ ਉਮਰ ਚ ਆਉਣੇ ਆ ਜਿੱਥੇ ਆਪਣੇ ਤਨ ਮਤਲਬ ਕਬੀਲਦਾਰੀ ਹੁੰਦੀ ਹੈ, ਸਾਰੀ ਘਰ ਦੀ। ਫੇਰ, ਐਂ ਕਿਤੇ ਨਾ ਕਿਤੇ ਹੁੰਦਾ ਵੀ ਆਪਾਂ, ਉਰੇ ਹੀ ਰਹੇ ਹਨਾ। ਆਪਣੇ ਨਾਲ ਦੀਆਂ ਨੇ ਮੈਨੂੰ ਮਤਲਬ ਮੇਰੇ ਨਾਲ ਦੀਆਂ ਨੇ ਕਿਹਾ ਸੀ ਕਿ ਤੂੰ ਵੀ ਚੱਲ ਪੈ, ਮੈਂ ਮਨਾ ਕਰਤਾ ਸੀ। ਕਿਉਂਕਿ, ਫਿਰ ਮੇਰੇ ਫਾਦਰ ਸਾਹਿਬ ਨੇ ਮਨਾ ਕਰਿਆ, ਵੀ ਨਹੀਂ ਜਾਣਾ।
ਨਹੀਂ, ਸਹੀ ਹੈ ਰੱਬ ਆਪਣੇ, ਕੀ ਕਰਨਾ ਆਪਣੇ ਦੇਸ਼ ਵਰੀ ਕੀ ਹੈ।
ਆਪਣਾ ਜੋ ਪੰਜਾਬ ਹੈ, ਮਤਲਬ ਬਾਹਰ ਜਾ ਰਿਹਾ ਹੈ ਬਾਕੀ ਜੋ ਫੀਲਡ ਹੈ। ਜਿਵੇਂ, ਜਿਵੇਂ ਬਾਕੀ ਆਪਾਂ ਹੋਰ ਸਟੇਟਾਂ ਦੇਖੀਏ ਹਨ ਕਿੰਨਾ ਉਹ, ਮਤਲਬ ਹੁਣ ਤਾਂ ਥੋੜਾ ਜਿਹਾ ਸੁਧਾਰ ਹੋਇਆ, ਜੇ ਮੈਂ ਦੇਖਾਂ ਤਾਂ। ਪਹਿਲਾਂ ਤਾਂ ਬਹੁਤ ਜ਼ਿਆਦਾ ਉਹ ਸੀਗਾ, ਇੱਕ ਤਰ੍ਹਾਂ ਦਾ ਵੀ
ਹੂੰ, ਜਣਾ ਖਣਾ ਹੀ ਜਨਾ ਖਣਾ ਹੀ, ਉਹਦੇ ਵਰਗੇ ਤੇ ਕਿੰਨੇ ਆਇਲ ਸੈਂਟਰ ਖੁੱਲਗੇ, ਹੁਣ ਤਾਂ ਸਾਰਿਆਂ ਦਾ ਕੰਮ ਠੱਪ ਹੀ ਜਾਂਦਾ। ਚੱਲਦੇ ਹੀ ਪਏ ਗਏ ਕਿਉਂਕਿ ਫੇਰ ਉਹ ਆ ਵਧੀਆ ਲੋਕ, ਉਹਨਾਂ ਨੇ ਲੈਣਾ ਛੱਡਤਾ ਨਾ ਫੇਰ, ਇੱਥੋਂ ਹੀ ਅਕਲ ਲਾਉਂਦੀ ਫਿਰ। ਜਿਹੜਾ ਭੇਜਦਾ
ਸਹੀ, ਕਹਿਆ।
ਐਂ ਤਾਂ ਫੇਰ ਰੁਕਣਾ ਹੀ ਨਹੀਂ, ਕਿਓਂ ਆਪਣਾ ਪੰਜਾਬ ਖਾਲੀ ਹੋ ਰਿਹਾ ਹੈ।
ਆਪਣਾ ਪੰਜਾਬ, ਉਹੀ ਤਾਂ ਗੱਲ ਹੈ। ਆਪਣਾ ਪੰਜਾਬ ਫੇਰ ਵੀ ਆਪਾਂ ਦੇਖੀਏ ਹੁਣ ਪਿੰਡ ਦੇ ਵਿੱਚ, ਜਿੰਨੇ ਵੀ ਆਪਣੇ ਜੱਟਾਂ ਦਾ ਕੋਈ, ਜੇ ਆਪਾਂ ਘਰ ਦੇਖੀਏ, ਜੱਟਾਂ ਦਾ ਕੋਈ ਜਵਾਕ ਹੀ ਨਹੀਂ ਹੈਗਾ, ਹਨਾ। ਕੋਈ ਵੀ ਬੱਚਾ ਰਿਸ਼ਤੇਦਾਰੀ ਦੇ ਵਿੱਚ, ਦੇਖੀਏ ਕੋਈ ਵੀ ਨੀ ਹੈ। ਤਾਂ, ਕੁੜੀਆਂ ਤਾਂ ਹੈ ਹੀ ਨੀ, ਮਤਲਬ ਕਿਤੇ ਜਦ ਆਪਾਂ ਦੇਖੀਏ, ਆਪਣੇ ਪੰਜਾਬ ਦੇ ਵਿੱਚ, ਕੁੜੀਆਂ ਬਹੁਤ ਘੱਟ ਗਈਆਂ।
ਸਹੀ ਗੱਲ ਹੈ, ਬਥੇਰਾ ਸ਼ੌਕ ਚੜਿਆ ਹੋਇ ਤਾਂ ਬਾਹਰ ਜਾਣ ਦਾ। ਜਨੀ ਖਣੀ, ਐਵੇਂ ਨੀ ਵੀ ਕੋਈ, ਇੱਕ -ਇੱਕ ਕੋਈ ਖੇਤਰ ਦੀ ਹੋ
ਹਾਂਜੀ, ਹਾਂ ਥੋੜਾ ਜਿਹਾ ਫੇਰ ਉਹ ਚੀਜ਼ਾਂ, ਉਹ ਚੀਜ਼ਾਂ ਵੀ ਦੇਖ ਦੀ ਹਾਂ ਵੀ, ਮੈਂ ਆਪਣੇ ਮਾਂ ਬਾਪ ਨੂੰ ਉਰੇ ਰਹਿ ਕੇ ਵੀ ਵਧੀਆ ਜ਼ਿੰਦਗੀ ਦੇ ਸਕਦੀ ਹਾਂ, ਬਾਹਰ ਜਾਣਾ ਉਹਨਾਂ ਤੋਂ ਦੂਰ ਰਹਿਣਾ ਜਦਕਿ ਮੇਰੇ ਮਤਲਬ, ਪੇਰੈਂਟਸ ਦੀ ਉਮਰ ਵੀ ਬਹੁਤ ਹੋ ਰਹੀ ਹੈ ਫਿਰ ਉਹਨਾਂ ਨੂੰ ਸਾਮੂੰ ਕੌਣ ਮਰ ਕਰੋ, ਮੈਂ ਫੇਰ ਕੱਲੀ ਕੁੜੀ ਆਂ ਤੇ।
ਹੋਰ ਯਾਰ ਪਤਾ ਏ, ਪਰਿਵਾਰ ਚ ਨਾ ਕੋਈ ਪੂਰਾ ਵੀ ਹੋ ਜਾੇ ਨਾ, ਉਹਦੇ ਪਿੱਛੇ ਵੀ ਆਇਆ ਨੀ ਜਾਂਦਾ ਉੱਥੋਂ। ਇਹੋ ਜਾ ਵੀ ਕੀ ਜਰੂਰੀ ਹੈ ਬਾਰ ਜਾਣਾ। ਆਪਾਂ ਉਹ ਤੋਂ ਵੀ ਵੰਚਿਤ ਰਹੇ ਨੇ ਕਿਸੇ ਨੂੰ ਮਿਲਣਾ ਕਰਨਾ ਹੋਏ ਆ ਕਿ
ਫਿਰ ਉਹ ਰਿਗਰੈਟ ਨੇ ਨਾ ਜਿਹੜੇ ਉਹ ਸਾਰੇ ਹੁੰਦੇ ਨੇ। ਜਦੋਂ ਆਪਾਂ ਬੁੜੇ ਹੋ ਜਾਂਦੇ ਹਾਂ ਜਾਂ ਆਪਣੀ ਉਮਰ ਹੋ ਜਾਂਦੀ ਹੈ। ਉਹ ਜ਼ਿੰਦਗੀ ਦੇ ਜੋ ਰਿਗ੍ਰੈਟ ਨੇ ਹੁਣ ਜਿਵੇਂ ਮੈਂ ਉਹ ਕੁਛ ਚੀਜ਼ਾਂ ਐਵੇ ਦੀਆਂ ਨੇ ਜੋ ਮੇਰੀ ਜ਼ਿੰਦਗੀ ਦੀਆਂ ਮੈਂ ਜਦੋਂ ਪੰਜਵੀਂ ਕਲਾਸ ਚ ਹੁੰਦੀ ਸੀ ਜਦੋਂ ਮੈਂ ਨਰਸਰੀ ਚ ਹੁੰਦੀ ਸੀ। ਮੈਨੂੰ ਹਲੇ ਵੀ ਯਾਦ ਨੇ ਵੀ ਉਹ ਮੇਰੇ ਨਾਲ ਗਲਤ ਹੋਇਆ ਵਿ ਕਾਸ਼ ਵੀ ਉਹ ਚੀਜ਼ ਜੋ ਹੈ ਮਤਲਬ ਉਹਦਾ ਰਿਗਰੈਟ ਜਾ ਨੀ ਰਹਿ ਜਾਂਦਾ ਵੀ ਮੈਂ ਉਹ ਤਰੀ ਕੀ ਨਾਲ ਨਾ ਕਰਦੀ ਹੈਂਡਲ ਉਹਨੂੰ ਉਹ ਤਰੀਕੇ ਨਾਲ ਕਰ ਲੈਂਦੀ ਤਾਂ ਜਾਦਾ ਵਧੀਆ ਹੋਣਾ ਸੀ। ਉਹ ਚੀਜ਼ਾਂ ਨਾ ਬੱਚੇ ਨੂੰ ਸਾਰੀ ਉਮਰ ਯਾਦ ਰਹਿੰਦੀਆਂ ਨੇ ਮਤਲਬ ਨ ਸਰੀ ਦੀ ਗੱਲ ਹੱਲੇ ਤੱਕ ਯਾਦ ਆ ਦੇਖੋ ਇਹ ਜੋ ਚੀਜ਼ਾਂ ਨੀ ਨਾ ਬੋਹਤ ਫਿਰ ਆਪ ਆਪਾਂ ਕਹਿ ਸਕਦੇ ਹਾਂ ਵੀ ਮਤਲਬ ਜ਼ਿੰਦਗੀ ਦੇ ਵਿੱਚ ਡਿਸੀਜ਼ਨ ਲੈਣੇ ਸਹੀ ਇਹ-ਇਹ ਵੀ ਇੱਕ ਕਲਾ।
ਨਹੀਂ ਪਰ ਫੇਰ ਵੀ ਨਾ ਹਾਂ ਇਹ ਚੀਜ਼ ਤਾਂ ਚਲੋ ਹੈ ਪਰ ਸਿੱਖਣਾ ਕਰਨਾ ਸਾਰੇ ਪਾਸੋਂ ਚਾਹੀਦਾ। ਲੇਕਿਨ ਆਪਣਾ-ਆਪਣਾ ਹੁੰਦਾ ਉਸ ਹਿਸਾਬ ਆ ਬਸ ਉਹ ਕੋਈ ਸਮਝਦਾ ਨ ਨਾ।
ਮ ਨੇ ਇਹੀ ਗੱਲ ਵੀ ਕਹੀ ਵੀ ਤੂੰ ਕਦੇ ਮਨ ਚ ਇਹ ਨਾ ਰੱਖੀ ਕਿ ਵੀ ਤੂੰ ਬਾਹਰ ਨਹੀਂ ਜਾ ਸਕੀ ਸਾਡੇ ਕਰਕੇ ਆ। ਕੋਈ ਫੈਕਟਰ ਸੀ ਜਿਨੇ ਤੈਨੂੰ ਪਿੱਛੇ ਰੱਖਿਆ ਤੇਰੀ ਜ਼ਿੰਦਗੀ ਚ ਅੱਗੇ ਵਧਣ ਤੋਂ। ਮੈਂ ਫਿਰ ਸਮਝਾਇਆ ਉਹਨਾਂ ਨੂੰ ਵੀ ਬਾਹਰ ਜਾਣਾ ਕੋਈ ਐਵੇਂ ਨੀ ਹੈਗਾ ਵੀ ਆਪਾਂ ਜ਼ਿੰਦਗੀ ਚ ਬਹੁਤ ਕੁਛ ਕਰ ਲਿਆ। ਕਿਉਂਕਿ ਆਪਾਂ ਪੱਚੀ, ਤੀਹ ਲੱਖ ਰੁਪਇਆ ਲਾ ਕੇ ਜਾ ਰਹੇ ਹਾਂ, ਉਹ ਕੋਈ ਐ ਤਾਂ ਹੈ ਨੀ ਵੀ ਆਪਾਂ ਨੂੰ ਫ੍ਰੀ ਚ ਲੈ ਕੇ ਜਾ ਰਹੇ ਨੇ ਆਪਣੇ ਟੈਲੈਂਟ ਦੇ ਬੇਸਿਸ ਤੇ ਹਨਾ।
ਨਹੀਂ ਪਰ ਸਹੀ ਹੈ।
ਪੱਚੀ, ਤੀਹ ਲੱਖ ਰੁਪਇਆ ਵੀ ਐਵੇਂ
ਬਾਹਰ ਜਾ ਕੇ ਕਿੰਨਾ ਟਾਈਮ ਲੱਗਦਾ ਫੇਰ ਜਾ ਕੇ ਤੁਸੀਂ ਸੈਟਲ ਹੋਵਗੇ ਕਿਹੜਾ ਉੱਥੇ ਤਿਆਰ ਹੀਏ ਸਾਰਾ ਕੁਛ ਵੇ ਹੀ ਕਰ ਰਿਹਾ ਇੰਤਜ਼ਾਰ ਹੀ ਕਰ ਰਿਹਾ ਆਸੇ ਕੰਮ ਦੇ।
ਕੁਛ ਅ ਹਰੇਕ ਚੀਜ਼ ਚ ਕਮੀ ਰਹਿ ਜਾਂਦੀ ਹੈ ਤਾਂ ਫਿਰ ਮੈਂ ਸੋਚਿਆ ਵੀ ਮਤਲਬ ਜ਼ਮੀਨ ਆਪਣੀ ਜੋ ਆਉਂਦੀ ਆਪਾ ਨੂੰ ਹਨਾ ਉਹ ਮਤਲਬ ਬਹੁਤ ਉਹ ਹਾਂ। ਇੱਕ ਬਾਇੰਡਿੰਗ ਫੈਕਟਰ ਹੋ ਜਾਂਦਾ ਪੰਜਾਬ ਦੇ ਨਾਲ।
ਪਰ ਆਪਣੇ ਆਪ ਚ ਇੱਕ ਸ਼ਾਨ ਵੀ ਹੁੰਦੀ ਹੈ ਬੰਦੇ ਦੀ ਬਾਹਰ ਜਾ ਕੇ ਤਾਂ ਉਹ ਗਵਾ ਕੇ ਜਾਂਦਾ ਜਿੰਨਾ ਜਾਂਦਾ।
ਹਮ ਫਿਰ ਉਹ ਪ੍ਰੈਸ਼ਰ ਵੀ ਰਹਿੰਦਾ ਬਾਹਰ ਜਾ ਕੇ ਵੀ ਕੁਛ ਕਰਨਾ, ਕੁਛ ਕਰਨਾ। ਇੰਨੀ ਘੱਟ ਉਮਰ ਦੇ ਵਿੱਚ ਬੰਦਾ ਲੇਬਰ ਚ ਫਸ ਜਾਂਦਾ ਹੈ ਨਾ। ਲੇਬਰ ਨਹੀਂ ਉਰੇ ਪੰਜਾਬ ਚ ਇਹ ਹੈ ਵੀ ਆਪਾਂ ਨੌਕਰੀ ਲੈ ਲਈ ਕੋਈ ਵੀ ਪ੍ਰਾਈਵੇਟ। ਕਿ ਆਪਾਂ ਸ ਕਾਰੀ ਨੌਕਰੀ ਲੈ ਲਈ ਬੱਚਾ ਸ਼ਾਮ ਨੂੰ ਆਪਦੇ ਘਰੇ ਆ ਰਿਹਾ ਆਪਦੇ ਪਰਿਵਾਰ ਚ ਬੈਠਾ ਰੋਟੀ ਖਾ ਰਿਹਾ। ਹਨਾ ਕਮਾ ਰਿਹਾ ਲਿਆ ਕੇ ਦੇ ਰਿਹਾ ਕੁੜੀ ਵਾਸ ਸਤੇ ਵੀ ਮੁੰਡੇ ਵਾਸਤੇ ਹਾਂ ਪੂਰੇ ਮਾਂ ਬਾਪ
ਕੱਲ ਨੂੰ ਉੱਥੇ ਭਾਵੇਂ ਕਿੰਨਾ ਔਖਾ ਹੋਰ ਆ ਗਿਆ ਬੱਸ। ਕੋਈ ਫਾਇਦਾ
ਉਰੇ ਮਾਂ ਬਾਪ ਹੈਗੇ ਨੇ ਅਪ ਆਪਾਂ ਨੂੰ ਹਨਾ ਮਤਲਬ ਹੂੰ ਗਲੇ ਲਾਉਣ ਵਾਸਤੇ ਮਾਂ ਬਾਪ ਹੁੰਦੇ ਨੇ। ਜੇ ਕੋਈ ਗੱਲ ਹੋਜੇ ਜਾਂ ਮਨ ਦੁਖੀ ਹੋਵੇ ਮਾਂ ਬਾਪ ਹਮੇਸ਼ਾ ਹੁੰਦੇ ਨੇ ਤਾਂ ਬਹੁਤ
ਹੋਰ ਉਹਨਾਂ ਵਰਗਾ ਤਾਂ ਕੋਈ ਨੀ ਉ ਤੇ ਚਲੋ ਲੋਕੀ ਕਹਿ ਦੇ ਰੂਮੇਟ ਹੈਗੀ ਆ ਜੀ ਸਾਡੇ ਨਾਲ ਰਹਿੰਦੀ ਆ ਤੇ ਅਹ ਕੱਠਾ ਕਰਇਆ ਹੋ ਜਾਂਦਾ ਯੇ ਉਹ। ਉਹ ਰੀਸ ਨੀ, ਉਹ ਵੀ ਬੋਲ ਚਾਲ ਵੀ ਬੰਦ ਹੋ ਜਾਹਾ ਤਾਂ ਬੰਦਾ ਕਿੱਥੇ ਜਾਵੇਗਾ। ਕਿ ਆਪ ਹੀ ਬ ਦਾ ਰੂਮੇਟ ਥੋੜ੍ਹ ਦੇਰ ਤੱਕ ਹੈਗਾ ਬਾਦ ਚ ਹੁੰਦਾ ਉਹ ਡਿਊਟੀਆਂ ਵੀ ਲੰਬੇ ਲੰਬੀਆਂ ਹੁੰਦੀਆਂ ਤੇ ਸ਼ਿਫਟਾਂ ਬਰਾ-ਬਾਰਾ ਘੰਟੇ ਦੀਆ।
ਸਹੀ ਕਿਹਾ ਫਿਰ ਜੇ ਕੰਪੈਰੀਜ਼ਨ ਤੇ ਆਈਏ ਤਾ ਤਾਂ ਫਿਰ ਅਲੱਗ ਹੀ ਚੀਜ਼ ਆ। ਕੰਪੈਰੀਜ਼ਨ ਦੇ ਵਿੱਚ ਤਾਂ ਪੰਜਾਬ ਨਾਲ ਕੋਈ ਕੰਪੈਰੀਜਨ ਹੈ ਨਹੀਂ। ਪਰ ਹੁਣ ਜੇ ਆਪਾਂ ਨੌਕਰੀ ਰੁਜ਼ਗਾਰ ਦੀ ਗੱਲ ਦੇਖੀਏ ਤਾਂ ਰੁਜ਼ਗਾਰ ਆਪਣੇ ਹੱਥਾਂ ਆਪਾਂ ਕਿੰਨਾ ਕੁ ਮਿਹਨਤ ਕਰਕੇ ਰੁਜ਼ਗਾਰ ਲੈ ਸਕਦੇ ਹਾਂ। ਹੁਣ ਤਾਂ, ਸਭ ਚੀਜ਼ਾਂ ਹੁਣ ਤਾਂ ਦੂਜੇ ਲੋਕ ਨੇ ਹੁਣ ਕਿਹੜਾ ਐਵੇਂ ਵੀ ਕੋਈ ਸਮੱਸਿਆ ਹਨਾ।
ਸ ਗੱਲ ਆ। ਐਂ ਸਹੀ ਬਾਤ ਹੈ, ਐਂ ਨੀ ਕੁੱਛ ਹੱਥ- ਪੈਰ ਕੋਈ ਐਂ ਵੀ ਨੀ ਗਾ ਵੀ ਆਪਣੇ ਇੱਥੇ ਕੋਈ ਕੰਮ ਦੀ ਕਮੀ ਆ।
ਇੱਕ ਕੋਈ ਇੱਕ, ਹਾਂ। ਇੱਕ ਚੀਜ਼ ਹੋਰ ਵੀ ਮੈਂ ਸੋਚੀ ਹੈ। ਇੱਕ ਜੋ ਇਹ ਇਕੱਤੀ ਸਾਲ ਦੀ ਉਮਰ ਤੋਂ ਪਹਿਲਾਂ- ਪਹਿਲਾਂ ਤੁਹਾਨੇ ਕਰਨਾ ਹੀ ਹੈ ਜ਼ਿੰਦਗੀ ਚ' ਕੁਛ ਨਹੀਂ ਕੁਛ ਤੁਸੀਂ ਫੇਲੀਅਰ ਮੰਨੇ ਜਾਉਗੇ। ਇਹ ਬਹੁਤ ਗਲਤ ਆ। ਹਰੇਕ ਦਾ ਆਪਦਾ ਟਾਈਮ ਹੁੰਦਾ ਨਾ। ਸਕਸੈਸਫੁਲ ਹੋਣ ਦਾ। ਇਹ ਇੱਕ ਪ੍ਰੈਸ਼ਰ ਕਰਕੇ ਕੇ ਵੀ ਹੁੰਦਾ। ਬਹੁਤ ਹੂੰ ਚਲੋ ਜੀ, ਸਤਿ ਸ੍ਰੀ ਅਕਾਲ। ਵਧੀਆ ਲੱਗਿਆ ਗੱਲ ਕਰਕੇ।
ਹਾਂ- ਹਾਂ, ਓਕੇ ਜੀ, ਬਾਏ, ਧੰਨਵਾਦ ਸਤਿ ਸ਼੍ਰੀ ਅਕਾਲ।